ਸਤਿ ਸ੍ਰੀ ਅਕਾਲ ਜੀ।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
ਠੀਕ ਆਂ। ਤੁਸੀਂ ਸੁਣਾਔ।
ਹਾਂਜੀ, ਬਸ ਘਰਾਂ ਦੇ ਕੰਮ ਹੀ ਨੀ ਖਤਮ ਹੁੰਂਦੇ ਬੰਦੇ ਦੇ, ਕੱਲ ਏ ਕੱਪੜੇ ਧੋਤੇ ਸੀ, ਮੈਂ ਬਸ ਪ੍ਰੈਸ ਲੈ ਕੇ ਬੈਠੀ ਸੀ, ਪ੍ਰੈਸ ਕਰਕੇ ਰੱਖਾ ਤੇ ਉਹ ਪ੍ਰੈਸ ਹੀ ਕਰਦੀ ਪਈ ਸੀ ਕੱਪੜੇ ਠੀਕ ਹੈ
ਹਾਂ, ਮੇਰੇ ਆਪ ਤੇ ਮੈਂ ਵੀ ਕੱਲ ਧੋਤੇ ਨੇ, ਤੇ ਤੈਯ ਜਿਹੜੇ ਨਹੀ ਹੋਣ ਵਾਲੇ ਐ, ਔ ਤੇ ਰੱਖ ਲਏ ਨੇ, ਤੈਯ ਕਰਕੇ। ਤੇ ਬੜੀ ਪ੍ਰੈਸ ਹੋਣ ਵਾਲੇ ਨੇ, ਜਿਹ ਪੋਟਲ ਦੇ ਨਾ, ਔ ਬਿਨਾਂ ਪ੍ਰੈਸ ਤੋਂ ਪੈਂਦੇ ਹੀ ਨਹੀਂ ਹੈਗੇ, ਜੇ ਵੱਟੋ ਵੱਟ ਪਏ ਹੁੰਦੇ ਨੇ। ਹਾਂ।
ਹੋਰ ਸਰਦੀਆਂ ਚ ਨਾ, ਵੈਸੇ ਇੱਕ ਗੱਲ ਦਾ ਸੁੱਖ ਹੁੰਦਾ ਹੈ, ਕਿ ਕਪੜੇ ਕੱਪੜੇ ਹੁੰਦੇ ਨੇ ਵੂਲਣ ਦੇ, ਤੇ ਕੱਪੜੇ ਪ੍ਰੈਸ ਕਰਨ ਦੀ ਲੋੜ ਹੀ ਨਹੀਂ ਪੈਂਦੀ ਏ ਕੰਮ ਖਤਮ ਹੋ ਜਾਂਦਾ ਹੈ ਜਿਹੜਾ ਸਰਦੀਆਂ ਦੇ ਵਿੱਚ, ਔਰ ਗਰਮੀਆਂ ਦੇ ਵਿੱਚ ਤੇ ਫੇਰ ਕੱਪੜੇ ਪ੍ਰੈਸ ਬਿਨਾਂ ਤੇ ਚੰਗੇ ਕੋਟਨ ਦੇ ਹੁੰਦੇ, ਸਿੰਗੜ ਜਾਂਦੇ ਹੈਗੇ ਨੇ ਕੱਪੜੇ, ਤੇ ਔ, ਹੋਰ ਸੁਣਾਓ ਕੀ ਕਰਦੇ ਪਏ ਸੀ।
ਕਿਸੀ ਹੋਰ ਹੁਣ ਆਈ ਸੀ, ਮੈਂ ਕਿਹਾ ਚੱਲ ਫ੍ਰੀ ਆਂ, ਗੱਲ ਕਰਾਂ ਭੈਣ ਜੀ ਨਾਲ, ਤੇ ਹਾਂ, ਹੋਰ ਘਰ ਸਬ ਠੀਕ ਨੇ ਤੁਹਾਡੇ।
ਕਿਥੇ ਗਏ ਨ ਹੋਰ
ਬਸ ਔ ਮੇਰੇ ਫਾਦਰ ਇਨ ਲਾ ਹੈਗੇ ਨੇ, ਤੇ ਉਹਨਾਂ ਦੀ ਨਾ ਸਪਾਈਨ ਦੀ ਅਹ ਬੜੀ ਦਿੱਕਤ ਹੋ ਗਈ ਹੈ, ਐਲ ਫੋਰ ਐਲ ਸਪਾਇਨ ਦੀ ਦਰਦ ਹੀ ਰਹਿੰਦਾ ਉਹਨਾਂ ਨੂੰ ਕਮਰ ਵਿੱਚ, ਤੇ ਪੂਰੀ ਲਾਤ ਜਿਵੇੰ ਤੇ ਸਮਝ ਨੀ ਆਉਂਦਾ ਪਯਾ, ਵੀ ਦਵਾਈ ਵੀ ਇਹ ਨੇ ਲੈ ਕੇ ਦੇਖ ਲਈ ਏ, ਤੇ ਕਿੱਥੇ ਥੋੜੇ ਦਿਨ ਫ਼ਰਕ ਕੁ ਰਹਿੰਦਾ ਫੇਰ ਦਰਦ ਰਹਿੰਦਾ ਕੀ ਹੈ ਤੇ ਹੁਣ ਯੋਗਾ ਵੀ ਕਰਦੇ ਨੇ, ਤੇ ਔਦੇ ਨਾਲ ਅ ਥੋੜਾ ਬਹੁਤਾ ਫ਼ਰਕ ਹੁੰਦਾ ਪਰ ਜਿਵੇਂ ਹੀ ਛੱਡਦੇ ਨੇ ਯੋਗਾ, ਤੇ ਫੇਰ ਵੀ,
ਹਾਂ ਬਸ ਇਹੀ ਹੈ, ਨਾ ਅੱਜ ਕੱਲ੍ਹ ਤੇ ਨਾ ਬਈ। ਸਰੀਰ ਕਹਿੰਦਾ ਹੈਗਾ ਵੀ ਨਾ ਉਹਨੂੰ ਪ੍ਰੋਪਰ ਚਾਹੀਦੀ ਐਕਸਰਸਾਈਜ਼ ਚਾਹੀਦੀ ਹੈਗੀ ਹੈ, ਯੋਗਾ ਚਾਹੀਦਾ ਹੈਗਾ, ਵੀ ਇੱਕ ਨਾ ਇੱਥੇ ਨਾ ਅਹ ਸਾਡੇ ਘਰ ਦੇ ਥੋੜ੍ਹੀ ਜਿਹੀ ਦੂਰ ਕਰਕੇ ਨਾ ਇੱਕ ਸੈਂਟਰ ਖੁੱਲਿਆ ਹੈਗਾ ਜੇ। ਉਹ ਕਹਿੰਦੇ ਹੈਗੇ ਸਫਾਈਨ ਥ ਸਪਾਈਨ ਸੈਂਟਰ ਹੈਗਾ ਜੇ, ਤੇ ਹਾਂਜੀ, ਤੇ ਟਰੀਟਮੈਂਟ ਹੁੰਦਾ ਕਹਿੰਦੇ ਹੈਗੇ ਮਸਾਜ ਦਿੰਦੇ ਹੈਗੇ ਪੂਰੀ ਬੋਡੀ ਨੂੰ ਤੇ ਇੱਕ ਦੋ ਵਾਰੀ ਤੇ ਮੈਂ ਗਈ ਸੀ ਉੱਥੇ ਨਾ, ਤੇ ਬਸ ਐਈ ਨਾ ਟਾਈਮ ਦੇ ਕਮੀ ਕਰਕੇ ਨਹੀਂ ਜਾ ਪਾਦਾ ਹੈਗਾ, ਬੱਚੇ ਛੋਟੇ-ਛੋਟੇ ਹੈਗੇ ਇਹ
ਅੱਛਾ-ਅੱਛਾ, ਤੇ ਕਿਵੇਂ ਉਹ ਉੱਥੇ ਕਿਸ ਚੀਜ਼ ਦੀ ਮਸਾਜ ਦਿੰਦੇ ਨੇ
ਹੈਗੇ ਨਾ ਕਿ ਵੀ ਜਿਹੜੇ ਸਾਡੇ ਸਾਰੇ ਸਰੀਰ ਦੀਆਂ ਨਸਾਂ ਨਾੜੀਆਂ ਜਿਹੜੀਆਂ ਹੈਗੀਆਂ ਨਾ ਸਾਡੀੇ ਉਹਦੇ ਵਿੱਚ ਰੀੜ ਦੀ ਹੱਡੀ ਦੇ ਨਾਲ ਜੁੜੀਆਂ ਹੋਈਆਂ ਨਾ ਉੱਥੇ ਤੇ ਪਹਿਲੇ ਹਾਂਜੀ ਮੈਂ ਗਈਆਂ ਨਾ ਉਹਦੇ ਉੱਥਤੇ ਥੋੜੇ ਦਿਨ ਗਈ ਸੀ, ਮੈਂ ਉੱਥੇ ਪਹਿਲੇਾਂ ਤਾਂ ਲੈਕਚਰ ਲਗਾਦੇ ਹੈਗੇ ਨੇ ਉਹ ਤੁਹਾਨੂੰ ਟੋਕਨ ਦੇਣਗੇ। ਬਈ ਮਸ਼ੀਨਾ ਉਹਨਾਂ ਮੈਨੂੰ ਲੱਗਦਾ ਪੱਚੀ ਤੀਹ ਮਸ਼ੀਨਾਂ ਪਈਆਂ ਦੀ ਹੈਗੀਆਂ ਨੇ ਤੇ ਸਾਰੇ ਉੱਥੇ ਲੇਟੇ ਪਏ ਨੇ ਸ ਉਹਦੇ ਤੇ ਮਸ਼ੀਨਾਂ ਦੇ ਉੱਤੇ ਤੇ ਇੱਕ ਹੋਰ ਬੈਚ ਜੇ ਬੈਚ ਦਾ ਟਾਈਮ ਹੋਣਾ ਵ ਇਨੀਆਂ ਮਸ਼ੀਨਾਂ ਹੈਗੀਆਂ, ਉਨੇ ਬੰਦੇ ਆਣਗੇ ਵੀਹ ਪੱਚੀ ਬੰਦੇ ਐ ਬੈਚ ਹੁੰਦਾ ਜੇ ਹਾਂਜੀ ਚਾਲੀ ਮਿੰ ਐਦਾ ਹੁੰਦਾ ਬੈਚ ਨਾ ਹਾਂਜੀ-ਹਾਂਜੀ, ਇਹਦਾ ਤੇ ਪਤਾ ਕੀ ਟਾਈਮ ਕੋਈ ਫਿਕਸ ਤੇ ਨੀ ਹੁੰਂਦਾ ਬ ਜਿਵੇਂ, ਅਸੀਂ ਜਿਸ ਟਾਈਮ ਗਏ ਹਾਂ ਕਿ ਸਾਡਾ ਨਾਲ ਹੀ ਨੰਬਰ ਆਜੇਗਾ। ਫਿਰ ਇੱਕ ਪਾਸੇ ਨਾ ਉਹਨਾਂ ਦੀ ਜਿਵੇਂ ਸਿਟਿੰਗ ਕਲਾਸ ਬਣੀ ਹੋਈ ਹੈ ਉਸ ਕਲਾਸ ਦੇ ਵਿੱਚ ਉਹ ਨਾ ਲੈਕਚਰ ਦਿੰਦੇ ਹੈਗੇ ਹਨ। ਕਿ ਬਈ ਇਹ ਦੇਖੋ ਇਸ ਤਰ੍ਹਾਂ ਤਕਨੀਕ ਹੈਗੀ ਹੈ ਇਸ ਤਰ੍ਹਾਂ ਕੰਪਨੀ ਨੇ ਖੋਲਿਆ। ਕਿਆਂ ਬੰਦੇ ਨੂੰ ਆਰਾਮ ਆਇਆ ਅਰਾਮ ਆਇਆ।
ਅੱਛਾ ਕੋਈ ਉਹ ਰੀੜ ਦੀ ਹੱਡੀ ਬਾਰੇ ਵੀ
ਹਾਂ ਓ ਰੀੜ ਦੀ ਵੱਡੀ ਹਾਂ ਹਾਂਜੀ ਹਾਂਜੀ ਮੰਨ ਕੇ ਕਿੰਨੇ ਹੈਗੇ ਨੇ ਕੋਈ ਪੈਰਾਂ ਦੀ ਨਸਾਂ ਨਾਲ ਲੱਤਾਂ ਦੀਆਂ ਸਾਡੀਆਂ ਸਰਵਾਈਕਲ ਦੀ ਪ੍ਰੋਬਲਮ ਤੇ ਆਈਸ ਤੇ ਉੱਥੇ ਨਾ ਆਈਸ ਪੈਡ ਵੀ ਹੈਗੇ ਜਿਵੇਂ ਤੁਸੀਂ ਲੇਟਦੇ ਹੋ ਨਾ ਪਹਿਲੇ ਅੱਛਾ ਲੈ ਫ਼ਿਰ ਦਿੰਦੇ ਹੈਗੇ ਜੇ ਉੱਥੇ ਉਹ ਸਾਰਾ ਦੱਸਦੇ ਨਾ ਪੂਰੇ ਡਟੇਲ ਦੱਸਦੇ ਹੈਗੇ ਨਾ ਇਸ ਤਰ੍ਹਾਂ ਇਸ ਤਰ੍ਹਾਂ ਇਹ ਮਸ਼ੀਨ ਕੰਮ ਕਰਦੀ ਹੈਗੀ ਤੇ ਹਾਂਜੀ ਇੱਕ ਨਾ ਉਹ ਬੈਡ ਵੀ ਹੈਗਾ ਵ ਜਿਹੜੀ ਆ ਉਹ ਪਤਾ ਨੀ ਅਹ ਕੀ ਕਹਿੰਦੇ ਹੈਗੇ ਨੇ ਕਹੀਆਂ ਨੂੰ ਜਿਵੇਂ ਮਸ਼ੀਨ ਦਾ ਨੀ ਨਾ ਆਉਂਦਾ ਨੰਬਰ ਆਉਂਦਾ ਤੇ ਉਹ ਨਾ ਦੋ ਬੈੱਡ ਪਏ ਨਾ ਤੇ ਉਹਦੇ ਵਿੱਚ ਉਹ ਲੱਗੇ ਹੋਏ ਨੇ ਕੁਛ ਨਾਮ ਨੀ ਮੈਨੂੰ ਯਾਦ ਆ ਰਿਹਾ ਤੇ ਉਹਦੇ ਉੱਤੇ ਲਿਖੇ ਟਾ ਦਿੰਦਾ ਹੈਗੇ ਨਾ ਉਹ ਜਿਵੇਂ ਹੀਟ ਕਰਦਾ ਵੇ ਹਾਂਜੀ ਹਾਂਜੀ ਉਹ ਉਹ ਹੀਟ ਪੂਰੇ ਸਰੀਰ ਨੂੰ ਬੋਡੀ ਦੇ ਉਸ ਬੈਡ ਦੇ ਉਤੇ ਹਾਂਜੀ ਹਾਂ ਗਰਮ ਬੈਡ ਜਿਵੇਂ ਲਾ ਲੋ ਤੇ ਹਾਂ ਹਾਂ ਉਹ ਵੀ ਜੀ ਨਾਲ ਹੈਗਾ ਹੋਵੇ ਕਨੈਕਟ ਨ ਹਾਂਜੀ ਫਿਰ ਉਹ ਜਿਵੇਂ ਅਸੀਂ ਅੱਛਾ ਲੈਕਚਰ ਖਤਮ ਹੁੰਦਾ ਵਵੇ ਫਿਰ ਉਸ ਤੋਂ ਬਾਅਦ ਇੱਕ ਬੈਚ ਖਤਮ ਹੋ ਜਾਂਦਾ ਵਵੇ ਫਿਰ ਦੂਸਰਾ ਬੈਚ ਸਟਾਰਟ ਹੁੰਦਾ ਹੈਗਾ ਵੀ ਹ ਦੂਸਰੇ ਬੈਚ ਦੇ ਵਿੱਚ ਫੇਿਰ ਉਹ ਟੋਕਨ ਮਿਲਲੇ ਹੁੰਦੇ ਨਾ ਉਹ ਤੁਹਾਡਾ ਨੰਬਰ ਹੈ ਉਹਦੇ ਤੇ ਲਿਖਿਆ ਹੋਇ ਸਾਰਾ ਇੱਕ ਦੋ ਤਿੰਨ ਜਿਵੇਂ ਜਿਵੇਂ ਜੋ ਤੁਹਾਨੂੰ ਟੋਕਨ ਮਿਲੇਗਾ ਉਸ ਬੈਡ ਤੇ ਲੇਟ ਜੋ ਤੁਸੀਂ ਉਹ ਫਿਰ ਪਹਿਲੇ ਤੇ ਬੜਾ ਹੀ ਡਰ ਜਿਹਾ ਲੱਗਦਾ ਹੈਗਾ ਬੰਦੇ ਨੂੰ ਤੇ ਆਇਆ ਕੀ ਹੋ ਰਿਹਾ ਨਾ ਤੁਹਾਡੀ ਪੂਰੀ ਰੀੜ ਦੀ ਅੱਡੀ ਨੂੰ ਤੁਹਾਡਾ ਨਾ ਪੋਸ਼ਣ ਝੁਕ ਦਿੰਦੀ ਹੈਗੀ ਹੈ ਉਹਦੇ ਉਹ ਜਿਹੜੀ ਮਸ਼ੀਨ ਹੈਗੀ ਨਾ ਹਾਂਜੀ ਹਾਂ ਉਹ ਨਾ ਸਾਡੇ ਰੀੜ ਦੀ ਇਹ ਅੱਡੇ ਤੇ ਨ ਅੱਛੇ ਚੱਲਦੀ ਹੈਗੀ ਆ ਪੈਰਾਂ ਤੋਂ ਲੈ ਕੇ ਸਾਡੇ ਵੇ ਸਿਰ ਤੱਕ ਵੀ
ਅੱਛ
ਕਈ ਕਹਿੰਦੇ ਹੈਗੇ ਨੇ ਸਾਡੀ ਸਪੀਡ ਵਧਾ ਦੋ ਸਾਨੂੰ ਪਤਾ
ਅੱਛਾ ਤੇ ਉਹ ਵੀ ਉਹ ਗਰਮ ਹੀਟ ਦਿੰਦੀ ਹੈ ਯਾ ਬਸ ਨੋਰਮਲ ਚੱਲਦੀ ਹੈ?
ਗਰਮ ਮੀਟ ਦਿੰ ਦੀ ਹੈਗੀ ਏ ਉਹਨਾਂ ਦੇ ਰੂਲ ਹੈਗੇ ਨੇ ਕਿ ਚਦਰਾਂ ਤੁਸੀਂ ਲੈ ਕੇ ਆਉਣੀਆਂ ਵਾਈਟ ਚਾਦਰਾਂ ਇੱਕ ਤੇ ਤੁਸੀਂ ਬੈਡ ਦੇ ਉੱਤੇ ਵੀ ਛਾਓਗੇ ਚੱਦਰ ਇਹ ਇੱਕ ਉੱਪਰ ਕਰਨ ਵਾਸਤੇ ਸੇ ਚੌਦਰ
ਅੱਛਾ-ਅੱਛਾ ਆਪਣੀਆਂ-ਆਪਣੀਆਂ ਲੈ ਕੇ ਆਓ ਚੱਦਰਾ ਠੀਕ ਹੈ
ਚਦਰਾਂ ਲੈ ਕੇ ਆਓ ਨਾਲ ਵ ਪਾਣੀ ਦੀ ਬੋਤਲ ਲੈ ਕੇ ਜਾਓ ਬਈ ਤ ਗਰਮ ਕੀ ਕਹਿੰਦੇ ਹੈਗੇ ਨ ਗਰਮ ਪਾਣੀ ਲੈ ਕੇ ਆਓ ਉਹਦੇ ਨਾਲ ਪਸੀਨੇ ਦੇ ਰਾਹੀਂ ਤੁਹਾਡੀਆਂ ਜੋਹ ਸਰੀਰ ਦੇ ਵਿੱਚ ਬਿਮਾਰੀਆਂ ਹੈਗੀਆਂ ਨਾ
ਅੱਛਾ ਅੱਛਾ-ਅੱਛਾ ਜਿਵੇਂ ਹੀਟ ਮਿਲੇਗੀ ਕੋਈ ਬਲੋਕ ਕਿਸੇ ਦੀ ਤੇ ਉਹ ਵੀ ਖੁੱਲ ਖੁੱਲ ਜੇਗੀ
ਹਾਂਜੀ ਬਾਕੀ ਹੈਗਾ ਨਾ ਕਿ ਵੀ ਉੱਥੇ ਨਾ ਲਗਾਤਾਰ ਜਾਣਾ ਪੈਂਦਾ ਹੈਗਾ ਵ ਮਿਸ ਕਰੋਗੇ ਕਹਿੰਦੇ ਅਗਰ ਇੱਕ ਦਿਨ ਵੀ ਮਿਸ ਕੀਤਾ ਨਾ ਤੁਸੀਂ ਤੁਹਾਡਾ ਪੂਰਾ ਚਾਰ ਦਿਨਾਂ ਦਾ ਉਹ ਚਲਾ ਗਿਆ ਜੋ ਕੀਤਾ ਹੈ ਤੁਸੀਂ, ਹਾਂਜੀ ਤੇ ਬਾਕੀ ਮੇਰੇ ਹਿਸਾਬ ਨਾਲ ਤੇ ਨਾ ਬ ਅ ਯੋਗਾ ਬੈਸਟ ਰਹਿੰਦਾ ਹੈਗਾ ਵੇ ਯੋਗਾ ਵਿੱਚ ਅਨੁਲੋਮ ਵਿਲੋਮ ਹੋ ਗਿਆ ਇਹਦੇ ਨਾਲ ਵੀ ਬੜੀਆਂ ਬਿਮਾਰੀਆਂ ਕਿਉਂਕਿ ਸਾਨੂੰ ਲੇਡੀਜ਼ ਨੂੰ ਤੇ ਪਹਿਲੀ ਗੱਲ ਤੇ ਟਾਈਮ ਨੀ ਹੈਗਾ ਤੁਹਾਡੇ ਫਾਦਰ ਇਨ-ਲੋ ਨੂੰ ਟਾਈਮ ਹੈਗੇ ਤੁਸੀਂ ਉਹਨਾਂ ਨੂੰ ਕਹੋ ਕਿ ਉੱਥੇ ਜੁਆਇਨ ਕਰਕੇ ਦੇਖ
ਹਮ-ਹਮ ਸੰਨ ਤੇ ਕੋਈ ਲੈ ਕੇ ਜਾਏਗਾ ਤੇ ਤਾਂਹੀ ਜਾ ਸਕਦੇ ਹਾਂ ਕੋਈ ਸੰਨ ਜ ਤੇ ਐਕਟਿਵਾ ਆਂਦੀ ਹੋਏ ਕਿਸੇ ਨਾਲ ਔਦੇ ਨਾਲ ਈ ਜਾਯਾ ਜਾ ਸਕਦੈ ਸਾਥ ਨਾਲ।
ਹਾਂਜੀ ਹਾਂਜੀ, ਫੇਰ ਵੀ ਇੱਕ ਵਾਰੀ ਉੱਥੇ ਜਾ ਕੇ ਦੇਖ ਖਣੇ ਕਿਆ ਪਤਾ ਅਪਣੀ ਅਪਨੀ ਬੋੜੀ ਹੋੰਦੀ ਹੈਗੀ ਏ ਏਕ ਕਈਆਂ ਨੂੰ ਜਲਦੀ ਆਰਾਮ ਆ ਜਾਂਦਾ ਵੇ ਕਈਆਂ ਨੂੰ ਬਈ ਅ ਹੋਲੀ ਆਰਾਮ ਆਂਦਾ ਹੈਗਾ ਵੇ ਆਪਣਾ ਅਪਣਾ ਬੋਡੀ ਐ ਹੁੰਦੈ ਅਪਣੀ ਬੋਡੀ ਲੈਂਗੁਏਜ ਹੁੰਦੀ ਹੈਗ ਹੈਗੀ ਐਂ
ਹਾਂ ਹਾਂ ਵੈਸੇ ਤੇ ਯੋਗਾ ਨਾਲ ਵੀ ਕੈੰਦੇ ਨੇ ਯੋਗਾ ਨਾਲ ਵੀ ਵੀ ਠੀਕ ਹੋ ਜਾਂਦੀਆਂ ਨੇ ਕਈ ਬਿਮਾਰੀਆਂ
ਜੀ ਹਾਂਜੀ ਯੋਗਾ ਨਾ ਤੇ ਯੋਗਾ ਸਭ ਤੋਂ ਬੈਸਟ ਯੋਗ ਹੈਗਾ ਮੇਰੇ ਸਾਬ ਨਾਲ ਤੇ ਨਾ। ਵੀ ਮੈਨੂੰ ਵੀ ਪ੍ਰੋਬਲਮ ਹੈਗੀ ਸੀ ਨਾ ਕਿਵੇਂ ਮੈਨੂੰ ਵੀ ਰੀੜ ਦੀ ਹੱਡੀ ਦੇ ਵਿੱਚ ਮੈਂ ਤੇ ਵਨਾ ਕੁਝ ਵੀਡੀਓ ਡਾਊਨਲੋਡ ਕੀਤੀਆਂ ਦੀ ਨਾ ਜਿਸ ਤਰ੍ਹਾਂ ਮੈਨੂੰ ਘਰ ਕਿਓਂਕਿ ਸਵੇਰੇ ਤੇ ਤੁਵਾਨੂੰ ਪਤੈ ਬੱਚਿਆਂ ਨਾਲ ਬੱਚਿਆਂ ਨੂੰ ਸਕੂਲ ਭੇਜਣਾ, ਅੱਛਾ, ਆਪਣੇ ਹਸਬੈਂਡ ਨੂੰ ਔਫਿਸ ਭੇਜਣਾ, ਕੰਮ ਤੇ ਜਾਣਾ ਔਨਾਂ ਨੇ ਸਵੇਰੇ ਤੇ ਟਾਈਮ ਨੀ ਮਿਲਦਾ ਹੈਗਾ। ਫਿਰ ਮੈਂ ਤੇ ਇਸ ਤਰਾਂ ਕਹਿੰਦਾ ਜਿਸ ਟਾਈਮ ਮੈਂ ਫਰੀ ਹੁੰਦੀ ਆ ਨਾ ਮਤਲਬ ਕਿ ਹੈਗਾ ਨਾ ਉਹਦੇ ਵਾਸਤੇ ਤੇ ਪੇਟ ਖਾਲੀ ਹੋਣਾ ਚਾਹੀਦਾ ਹੈਗੈ ਤੁਹਾਡਾ ਬਈ ਔ ਯੋਗਾ ਕਰਦੇ ਔ ਕੋਈ ਅ ਕੁਛ ਪੇਟ ਤੇ ਜਿਵੇਂ ਕਪ ਪਾਰ ਬਾਤੀ ਹੋ ਗਿਆ ਅਨਲੋ ਵਿਲੋ ਹੋ ਗਿਆ ਹਾਂਜੀ ਹਾਂਜੀ ਜੇ ਤੁਵਾਨੂੰ ਸ਼ਾਮੀ ਕਈ ਵਾਰ ਮੈਨੂੰ ਆਉਂਦਾ ਜਿਵੇਂ ਕਿਤੇ ਬਾਹਰ ਚਲੇ ਜਾਓ ਫਿਰ ਵੀ ਉਹ ਛੁੱਟ ਜਾਂਦਾ ਹੈਗਾ ਵੀ ਬਾਹਰ ਜਾ ਕੇ ਤੇਨੇ ਨੀ ਹੁੰਦੀ ਨੀ ਹੈਗੀ ਯੋਗਾ ਵਗੈਰਾ। ਤੇ ਬਾਕੀ ਇਹ ਹੈਗਾ ਕਿ ਬਈ ਇੱਕ ਵਾਰੀ ਦੇਖਣ ਨੇ ਜੁਆਇਨ ਕਰਕੇ ਦੇਖ ਖ ਨਾ ਕਿਆ ਪਤਾ ਓਨਾਂ ਨੂੰ ਜਲਦੀ ਆਰਾਮ ਆ ਜਾਏ ਏਸ ਤੋਂ ਜਿਹੜੇ ਮੈਂ ਤੁਹਾਨੂੰ ਦੱਸਿਆ ਨਾ ਸੈਂਟਰ ਖੋਲਿਆ ਹੋਏ ਸੈਂਡੇ ਸਾਡੇ ਨੇੜੇ ਤੁਸੀਂ ਪਤਾ ਕਰ ਲੈਣਾ ਓ ਮਤਲਬ ਬਥੇਰੇ ਲੋਕ ਆਂਦੇ ਹੈਗੇ ਨੇ ਓਥੇ ਨਾ ਕਰਾਣ, ਹਾਂਜੀ ਮੈਂ ਕੋਈ ਨੀ ਤੁਵਾਨੂੰ ਅਡਰੈਸ ਹਾਂਜੀ ਅਡਰੈਸ ਤੁਵਾਨੂੰ ਹਾਂਜੀ ਅਡਰੈਸ ਸੈਂਡ ਕਰ ਦਾਂਗੀ ਤੁਸੀਂ ਵੇਖ ਲੈਣਾ ਜਾਂ ਨੀ ਤੇ ਕੋਈ ਹਰਜ਼ ਨੀ ਕੋਈ ਕਰੋ ਚਾਰਜਿਸ
ਉਹਨਾਂ ਦੀ ਕੋਈ ਚਾਰ, ਅੱਛਾ ਚਾਰਜਿਸ ਵਗੈਰਾ ਕੁਛ ਨੀ ਹੈਗੇ ਅੱਛਾ ਅੱਛਾ ਅੱਛਾ।
ਫੇਰ ਪਤਾ ਕੀ ਉਹਨਾਂ ਦਾ ਮੈਂ ਕਈਆਂ ਦੇ ਮੂੰਹਾਂ ਤੋਂ ਸੁਣਿਆ ਹੈਗਾ ਵੇ ਫੇਰ ਨਾ ਉਹ ਮਗਰ ਪੈ ਜਾਂਦੇ ਹੈਗੇ, ਨਾ ਬਈ ਜੇ ਕੋਈ ਮਹੀਨਾ ਦੋ ਮਹੀਨੇ ਹੋ ਗਏ ਨਾ ਲਗਾਤਾਰ ਜਾ ਉਹ ਫਿਰ ਉਹਨਾਂ ਨੂੰ ਕਰਨਗੇ ਉਹਨਾਂ ਦੇ ਪ੍ਰੈਸ਼ਰ ਪਾਉਣਗੇ ਤੁਸੀਂ ਸਾਡਾ ਅਹ ਲੋ ਮੈਟ। ਲਓ ਤੁਹਾਡੀ ਤੁਸੀਂ ਮਸ਼ੀਨ ਲਵੋ। ਤੁਸੀਂ ਘਰ ਕਰੋ। ਫਿਰ ਅੱਛਾ ਜਿੰਨੇ ਲੱਖਾਂ ਰੁਪਏ ਦੀ ਜਿਹੜੀ ਚੀਜ਼ਾਂ ਹੁੰਦੀਆਂ ਹੁਣ ਸਾਡੇ ਮਿਡਲ ਕਲਾਸ ਫੈਮਿਲੀ ਵਾਲੇ ਕਿੱਥੇ ਅਫੋਰਡ ਕਰ ਸਕ
ਹਾਂਜੀ ਹਾਂਜੀ।
ਆਪ ਹੀ ਅ ਹਾਂਜੀ ਉਹ ਕਹਿੰਦੇ ਹੈਗੇ ਨੇ ਦੋ ਦੋ ਦੋ ਟਾਈ ਲੱਖ ਲੱਗਦੀ ਮਸ਼ੀਨ ਹੈਗੀ ਏ। ਤੇ ਹੁਣ ਅਸੀਂ ਮਿਡਲ ਕਲਾਸ ਫੈਮਲੀ ਨਹੀਂ ਕਰ ਸਕਦੇ ਅਸੀਂ ਇਹ ਆ ਕਿ ਸਾਡੇ ਵਾਸਤੇ ਤਾਂ ਯੋਗਾ ਹੀ ਬੈਸਟ ਹੈਗਾ ਵਾ ਅੱਜ ਕੱਲ ਕਿੰਨੀਆਂ ਵੀਡੀਓ ਹੈਗੀਆਂ ਤੁਸੀਂ ਕੋਈ ਵੀ ਫਿਰ ਉਹਨੂੰ ਡਾਨਲੋਡ ਕਰਲੋ ਬੱਸ ਡਾਊਨਲਡ। ਕਰਕੇ ਉਹਨੂੰ ਤੁਸੀਂ ਆਪ ਬਹਿ ਜਾਓ ਮੈਟ ਵਿਛਾ ਕੇ ਕਰੋ ਆਰਾਮ ਨਾਲ ਕਰੋ। ਔਰ ਸਾਰਿਆਂ ਨੂੰ ਜ਼ਿਆਦਾਤਰ ਯੋਗਾ ਤੇ ਹੀ ਫ਼ਰਕ ਪੈਂਦਾ ਹੈਗਾ ਵੈ। ਯੋਗ ਨਾਲ ਨਾ ਕਿਉਂਕਿ ਯੋਗਾ ਨਾਲ ਪਤਾ ਕੀ ਹੁੰਦਾ ਮੈਡੀਟੇਸ਼ਨ ਹੁੰਦਾ ਹੈਗਾ ਵੈ ਅਸੀਂ ਆਰਾਮ ਨਾਲ ਬੈ ਠਾਂਗੇ ਆਪਣੀ ਆਪਣੀ ਜਿਹੜੀ ਸਾਡੀ ਸਵਾਸ ਆ ਰਹੇ ਨੇ ਜਾ ਰਹੇ ਅਗਰ ਇਸ ਇਹਦੇ ਤੇ ਅਸੀਂ ਆਪਣੇ ਧਿਆਨ ਲਗਾਵਾਂਗੇ ਤੇ ਇੱਕ ਤੇ ਸਾਡਾ ਮਾਇੰਡ ਰਿਲੈਕਸ ਹੋਏਗਾ ਇਹਦੇ ਨਾਲ। ਹੈਲੋ, ਇਹਦੇ ਹਾਂਜੀ। ਇਹਦੇ ਨਾਲ ਮਾਇੰਡ ਰਿਲੈਕਸ ਹੋਏਗਾ। ਅਤੇ ਮੇਰੇ ਹਿਸਾਬ ਨਾਲ ਤੇ ਨਾ ਯੋਗਾ ਬੈਸਟ ਹੈਗੀ ਫੇਰ ਵੀ ਅਗਰ ਉਹਨਾਂ ਜ਼ਿਆਦਾ ਪ੍ਰੋਬਲ ਹੈਗੀ ਤੁਹਾਡੇ ਫਾਦਰ ਇਨ ਲਾਅ ਨੂੰ। ਤੇ ਫਿਰ ਤੁਸੀਂ ਉਹਨਾਂ ਨੂੰ ਉੱਥੇ ਇੱਕ ਵਾਰ ਦਿਖਾ ਸਕਦੇ ਹੈਗੇ ਹੋ ਹਾਂਜੀ ਕਿਆ ਪਤਾ ਉਹਨਾਂ ਨੂੰ ਉੱਥੇ ਫ਼ਰਕ ਪੈ ਜੇ। ਜਲਦੀ ਫਰਕ ਪੈ ਜੇ ਉਹਨਾਂ ਨੂੰ ਹਾਂ ਬਸ ਐ ਸਾਰੀਆਂ ਤੇ ਨੱਸਾਂ ਦਾ ਹੀ ਹੈਗਾ ਵ ਨੱਸਾਂ ਦੱਬ ਜਾਣ। ਦੀ ਹੈਗੀਆਂ ਨਾ। ਕਿਉਂਕਿ ਪਤਾ ਕੀ ਐ ਜਿਉ ਜਿਉ ਉਂ ਦੀ ਹੈਗੀਆਂ ਨਾ। ਤੇ ਪਰੇਸ਼ਾਨੀਆਂ ਬਿਮਾਰੀਆਂ ਬਸ ਨਾ ਨਾ ਕਰਦਿਆਂ ਹੋ ਭਾਵੇਂ ਹਾਂ, ਅੱਛਾ ਪਤਾ ਕੀ ਇਹ ਪਹਿਲੇ ਡਾਕਟਰ ਕੋਲ਼ ਜਾਓ ਨਾ ਅਸੀਂ ਚੈੱਕਅਪ ਕਰਵਾਣੇ ਆ ਨਾ ਡਾਕਟਰ ਪਤਾ ਕੀ ਕਹਿੰਦੇ ਹੈਗੇ ਅਗਰ ਜਦ ਸਾਡਾ ਸ਼ਰੀਰ ਭਹੀ ਹੋਏਗਾ ਉਹ ਕਹਿੰਗੇ ਆਪਣਾ ਵੇਟ ਕੰਮ ਕਰੋ ਪਹਿਲੇ ਕਿਉਂਕਿ ਸਾਰਾ ਭਾ ਜਿਹੜਾ ਹੈਗਾ ਸ਼ਰ ਦਾ ਸਾਡੇ ਨਸਾਂ ਨਾੜੀਆਂ ਦੇ ਉੱਤੇ ਪੈਂਦਾ ਹੈਗਾ ਵ ਤੇ ਇਸੇ ਕਰਕੇ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਨਾ
ਚਲੋ ਠੀਕ ਹੈ ਫੇਰ, ਮੈਂ ਬਸ ਅਹ ਕਰਨੀ ਆ ਗੱਲ ਫਿਰ। ਕਹਿਣੀ ਆ।
ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ ਓ ਓਕੇ ਸਤਿ ਸ੍ਰੀ ਅਕਾਲ ਜੀ।